ਓ ਹੈਲੋ ਸਸ ਸ਼੍ਰੀ ਸਸ ਸ੍ਰੀ ਕਾਲ ਜੀ ਕੀ ਹਾ ਕੀ ਕਰਦੇ ਪਿਓ?
ਹਾਂਜੀ ਬਸ ਵਧੀਆ ਤੁਸੀਂ ਦੱਸੋ ਠੀਕ ਓ?
ਸਭ ਵਧੀਆ ਜੀ ਇੱਥੇ ਸਭ ਵਧੀਆ ਸਭ ਖ਼ੁਸ਼ ਨੇ। ਮੌਸਮ ਦੇ ਮਜ਼ੇ ਲੈ ਰੇ ਨੇ।
ਅੱਛਾ ਜੀ ਫਿਰ ਕੁਛ ਸਪੈਸ਼ਲ ਨੀ ਬਣਾਇਆ ਤੁਸੀਂ ਅੱਜ? ਮੌਸਮ ਵਧੀਆ ਜੀ ਹੋਰ ਕਿਆ
ਹੋਰ ਤੁਸੀਂ ਦੱਸੋ ਤੁਹਾਡਾ ਕੈਸਾ ਚੱਲ ਰਿਆ ਹੈ ਤੁਸੀਂ ਕੀ ਬਣਾਇਐ?
ਹਾਂਜੀ ਬਸ ਹੁਣ ਤਾਂ ਥੋਂਨੂੰ ਪਤਾ ਵੀ ਬੱਚਿਆਂ ਨੂੰ ਛੋਟੀਆਂ ਨੇ ਡੇਲੀ ਹੁਣ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਨੇ ਤੇ ਫੇਰ ਐਦਾਂ ਹੁੰਦਾ ਵੀ ਚਲੋ ਘਰ ਏ ਬਣਾ ਲੀਏ ਹਨਾ ਬਾਰ ਨਾਲੋਂ ਤਾਂ ਬਾਜ਼ਾਰ ਵਾਲਾ ਥੋਂਨੂੰ ਪਤਾ ਏ ਫੇਰ ਵੀ ਕਿੱਦਾਂ ਦਾ ਫੂਡ ਹੁੰਦਾ ਆਪਾਂ ਨੂੰ ਨੀ ਪਤਾ ਹੁੰਦਾ ਵੀ ਕਿੱਦਾਂ ਦਾ ਓਇਲ ਵਗੈਰਾ ਕਿੱਦਾਂ ਯੂਜ ਕਰਦੇ ਆ। ਤਾਂ ਫਿਰ ਓ ਘਰ ਈ ਬਣਾ ਦੇ ਦਈਦਾ ਫੇਰ ਹੋਰ ਕਿਆ
ਮੈਂ ਵੀ ਖੁਦ ਘਰ ਈ ਬਣਾਦਾ ਏਨਾਂ ਦਾ ਜੰਕ ਫੂਡ ਵਗੈਰਾ ਜੇੜੇ ਹੁੰਦੇ ਆ ਨਾ ਮੇਰੀ ਵੀ ਕੋਸ਼ਿਸ਼ ਏਈ ਰੈਂਦੀਐ ਵੀ ਘਰ ਦਾ ਈ ਬਣਾਓ।
ਹੋਰ ਕਿਆ।
ਬਾਰ ਪਤਾ ਨੀ ਕਿਹੋ ਜਿਹਾ ਤੇਲ ਕੀ ਕੁਛ ਯੂਜ ਕਰਦੇ ਨੇ ਪਾਣੀ ਪੂਣੀ
ਹੋ ਮੋਰ ਕਿਆ। ਔਰ ਏਦਾਂ ਹੁੰਦਾ ਵੀ ਘਰ ਦਾ ਚਲੋ ਬਣਾਇਆ ਹੁੰਦਾ ਨਾ ਤਾਂ ਫੇਰ ਵਧੀਆ ਵੀ ਬਣਦਾ ਏ ਖੁੱਲਾ ਵੀ ਬਣ ਜਾਂਦਾ ਏ ਜਿਵੇਂ ਮਰਜੀ ਸਾਰੀ ਫੈਮਿਲੀ ਬੈਠ ਕੇ ਖਾ ਸਕਦੀ ਆ ਵਧੀਆ ਕੁਆਂਟਿਟੀ ਵੀ ਜਾਦਾ ਹੁੰਦੀ ਐ।
ਕੁਆਲਿਟੀ ਵੀ ਵਧੀਆ ਹੁੰਦੀ ਐ ਘਰ ਦੇ ਫੂਡ ਦੇ ਵਿੱਚ ਹਾਂਜੀ ਕਿਉਂਕੀ ਆਪਾਂ ਆਪਣੇ ਖੁਦ ਦੇ ਹੱਥ ਨਾਲ ਬਣਾਇਆ ਹੁੰਦਾ ਤਾਂ ਪਤਾ ਹੁੰਦਾ ਵੀ ਕਿੱਦਾਂ ਬਣਾਇਆ ਏ।
ਹਾਂ ਕੀ ਕੁੱਛ ਪਾਇਐ ਬਾਰ ਤਾਂ ਪਤਾ ਨੀ ਕੇੜੇ ਸਬਜ਼ ਜੀਆਂ ਵੀ ਗੱਲੀਆਂ ਸੜੀਆਂ ਪਾ ਦਿੰਦੇ ਨੇ ਕੁੱਝ ਨੀ ਪਤਾ ਹੁੰਦਾ ਐਨਾ ਦਾ। ਪਾਣੀ ਕਿਹੋ ਜਾ ਯੂਜ ਕਰਦੇ ਨੇ ਗਰਮੀ ਕਰਕੇ ਵੈਸੇ ਹੀ ਵਗੈਰਾ ਹੋ ਜਾਂਦੇ ਐ ਤੇ ਨੈਗੇਟਿਵ ਇਫੈਕਟ ਵੀ ਦੇਤੇ ਐ ਫਿਰ ਹੂੰ-ਹੂੰ
ਦਾਂ ਹੁੰਦਾ ਵੀ ਗਰਮੀ ਚ ਤਾਂ ਕੋਈ ਸਬਜ਼ੀ ਜੇ ਦੋ ਦਿਨ ਤਿੰਨ ਦਿਨ ਚੱਲੇਗੀ ਨਾ ਬਾਰ ਪਾਈ ਤਾਂ ਹੁਣ ਤਾਂ ਇੱਕ ਦਿਨ ਚ ਖਰਾਬ ਹੋ ਜਾਂਦੀ ਐ। ਕੁ
ਹਾਂਜੀ-ਹਾਂਜੀ ਬ ਬ ਏਕ ਦਿਨ ਪੂਰਾ ਸਵੇਰ ਤੋਂ ਸ਼ਾਮ ਤੁਸੀਂ ਅਪਣੇ ਕਾਰ ਈ ਰੱਖ ਲੋੋ ਸਬਜ਼ੀ ਤੇ ਮੁਰਝਾ ਜਾਂਦੀ ਏ।
ਹੋਰ ਕਯਾ ਓਈ ਐ ਵੀ ਚਲੋ ਘਰ ਦਾ ਫੂਡ ਬਣਾਇਆ ਹੋਏਗਾ ਸੇਤ ਲਈ ਵੀ ਸਈ ਹੋਏਗਾ। ਜਿਵੇਂ ਕੋਈ ਬਮਾਰੀਆਂ ਵਗੈਰਾ ਹੁਣ ਬਾਰਲਾ ਖਾਨੇ ਤਾਂ ਕਈ ਵਾਰ ਬੱਚਿਆਂ ਦੇ ਪੇਟ ਵਗੈਰਾ ਦੇ ਵਿੱਚ ਇਨਫੈ ਸ਼ਨ ਹੋ ਜਾਂਦੀ ਆ ਹੈਨਾ ਵੀ ਪੇਟ ਦੀ ਪ੍ਰੋਬਲਮ ਬੋਤ ਹੋ ਜਾਂਦੀ ਐ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਹੋ ਜਾਂਦੀ ਏ ਨਈ। ਤੇ ਵਡਾ ਜਾਦਾ ਹੈਵੀ ਹੁੰਦਾ ਓਯਲ ਵਗੈਰਾ ਜਾਦਾ ਯੂਜ ਕੀ ਤਾਂ ਹੁੰਦਾ ਤਾਂ ਓ ਡਾਇਜਸਟ ਵੀ ਨੀ ਹੋ ਪਾਂਦਾ ਹੈਗਾ ਨਾ।
ਹਾਂਜੀ।
ਹੋਰ ਕੀ, ਹੋਰ ਤੁਸੀਂ ਕਯਾ-ਕਯਾ ਬਣਾ ਲੈਂਦੇ ਓ ਕਾਰ
ਬੋਤ ਕੁਝ ਬਣਾਣੀ ਮੈਂ ਓਈ ਕੈ ਰਈਆ ਬੱਚਿਆਂ ਨੂੰ ਜਿੰਨਾ ਮਰਜੀ ਤੁਸੀਂ ਘੱਰਦਾ ਬਣਾ ਦੋ ਜੰ ਫੂ ਵੀ ਨਵੀਂ-ਨਵੀਂ ਡਿਸ਼ਇਸ਼ ਵੀ ਏਨਾਂ ਨੇ ਫੇਰ ਵੀ ਹਰ ਦੂਸਰੇ ਤੀਸਰੇ ਦਿਨ ਕੈਂਨਾ ਹੁੰਦਾ ਅਸੀਂ ਤਾਂ ਬਾਹਰ ਤੋਂ ਮੰਗਾਣ ਲੱਗੇ ਆ। ਜਾਂ ਬਾਰ ਲੈ ਕੇ ਚਲੋ ਖਾਣ ਵਾਸਤੇ, ਸੁਣਦੇ ਈ ਨੀ ਬੱਚੇ ਤਾਂ ਨਾ
ਹਾਂਜੀ ਇਹ ਤਾਂ ਹੈ।
ਜਨੇ ਅਸੀ ਕਰਨੀਆਂ
ਓਹ ਓਈ ਤਾਂ ਹੈ ਨਾ ਹੋਰ ਕਯਾ? ਬਟ ਮੈਂ ਤਾਂ ਏਹੀ ਟਰਾਈ ਕਰਦੇ ਵੀ ਮੈਂ ਘਰ ਹੀ ਬਣਾ ਕੇ ਦਵਾਂ ਹਨਾ ਕਿਉਂਕਿ ਹਜੇ ਬੇਟੀ ਵੀ ਮੇਰੀ ਛੋਟੀ ਏ ਤਾਂ ਫੇਰ ਛੋਟੇ ਬੱਚਿਆਂ ਦੀ ਤੁਹਾਨੂੰ ਪਤਾ ਥੋੜ੍ਹੇ ਇਮਿਊਨਿਟੀ ਵੀ ਫੇਰ ਥੋੜੀ ਘੱਟ ਹੁੰਦੀ ਐ ਨਾ ਫੇਰ ਏਹ ਵੀ ਹੋ ਜਾਂਦਾ ਏ।
ਹਾਂ ਨਈ ਮੈਂ ਵੀ ਪੈਲਾ ਜਦੋਂ ਛੋਟੇ ਸੀਗੇ, ਤੇ ਮੈਂ ਇਨਫੈਕਟ ਤੇ ਅ ਕਾਰ ਵੀ ਜੇੜਾ ਜੰਕ ਫੂਡ ਬਣਾਦੇ ਸੀਗੇ, ਮੈਂ ਫਿਕਸ ਕੀਤਾ ਹੋਯਾ ਸੀ ਕਿ ਵੀਕ ਚ ਇੱਕ ਦਿਨ ਇੱਕ ਦਿਨ ਬਣਾਣਾ ਕਾਰ ਦਾ ਵੀ, ਬ ਜਾਦਾਤਰ ਗ੍ਰੀਨ ਵੈਜੀਟੇਬਲਸ ਵਗੈਰਾ ਹੀ ਖਿਂਲਾਦੀ ਸੀ ਬੱਚਿਆਂ ਨੂੰ ਤੇ ਛੋਟੇ ਬੱਚਿਆਂ ਦੀ ਗਰੋਥ ਆਸਤੇ ਤਾਂ ਹਾਂ। ਬੋਤ ਜ਼ਰੂਰੀ ਐ ਛੋਟੇ ਬੱਚਿਆਂ ਆਸਤੇ ਤਾਂ।
ਕੁਛ ਸੈਂਡਵਿਚ ਵਗੈਰਾ ਬਣਾ ਤੇ ਜਾਂ ਫਿਰ ਕੁਛ ਹੋਰ ਬਣਾ
ਹਾਂ-ਹਾਂ।
ਹੋਰ ਮੈਂਕਰੋਨੀ ਵਗੈਰਾ ਵੀ ਬੇ ਤੇ ਮੇਰੀ ਵੇਸ ਘਰ ਦੀ ਓ ਖਾ ਲੈਂਦੀ ਆ ਚਲੋ ਵਧੀਆ ਖਾ ਲੈਂਦੀ ਆ।
ਹਾਂ ਨੀ ਓ ਏਹੋ ਜਈ ਚੀਜ਼ਾਂ ਤਾਂ ਖਾਣਗੇ, ਬੜੇ ਹੋ ਕੇ ਵੀ ਏਹੋ ਜਿ ਚੀਜ਼ਾਂ ਤਾਂ ਬੋਤ ਖੁਸ਼ ਹੋ ਕੇ ਖਾਣਗੇ ਏਨਾਂ ਨੂੰ ਰੋ ਟੀ ਸਬਜ਼ੀ ਖਾਂਦੇ ਆ ਥੋੜ੍ਹੀ ਜੀ ਨਾ ਪੇਟ ਦਰਦ ਹੁੰਦਾ ਏਨਾਂ ਦਾ। ਹੋਰ ਕੁਛ ਨੀ ਹੁੰਦਾ।
ਤਮੀਜ ਏਨੂੰ ਹੁਣ ਛੋਟੇ ਹੁੰਦੇ ਤੋਂ ਈ ਮੈਂ ਹੈਬਿਟ ਪਾਈ ਹੋਈ ਐ ਵੀ ਹਰੇਕ ਸਬਜ਼ੀ ਇਨੂੰ ਖਲਾਂਦੇ ਹੀ ਖਲਾਂਦੇ ਆ ਅਸੀ ਆਦਤ ਪਾਈ ਹੋਈ ਐ ਏਨੂੰ, ਖਾ ਲੈਂ ਵੀ ਏ ਖੁਸ਼ ਹੋ ਕੇ ਖਾ ਲੈਂਦੇ ਕਿਉਂਕਿ ਨੂਨ, ਮਿਰਚ ਥੋੜਾ ਘੱਟ ਪਾ ਲਈ ਦਾ ਫੇਰ ਏਦੇ ਕਰਕੇ ਨਾ, ਹੋਰ ਕਯਾ ਏਦਾ ਹੁੰਦਾ ਵੀ ਜਿਵੇਂ ਹੁਣ, ਬਾਰਲਾ ਏ ਫੇਰ ਓ ਬੱਚੇ ਨੂੰ ਖ਼ਰਾਬ ਈ ਕਰਦਾ ਮੈਨ ਤਾਂ
ਮਾਗਦੀ ੲੈ ਪੀਜ਼ਾ, ਬਰਗਰ ਵੀ ਮੰਗਦੀ ਏ, ਜਿਵੇਂ ਹੋਣ, ਜਿਵੇਂ ਏਨੇ ਸਕੂਲ ਵੀ ਜਾਣਾ ਟਿਫਨ ਦੇ ਵਿੱਚ ਵੀ ਏਨੇ ਏਨੇ ਕੈਣਾ, ਮੰਮਾ, ਮੈਂ ਮੇਨੂੰ ਪਰੋੰਠੀ ਨਾ ਪਾਏਓ ਮ ਸਿੰਪਲ ਏ ਰੋਟੀ ਪਾਏਓ, ਨਹੀ ਬੱਚੇ ਕੈੰਦੇ ਵੀ ਨਈ ਮੈਨੂੰ ਪਰੌਂਠੀ ਪਾਏਓ, ਬਟ ਏ ਪਰੌਠੀ ਘੱਟ ਲਾਈਕ ਕਰਦੀ ੲੈ।
ਹਾਂ ਮੇਰਾ ਬੇਟਾ ਵੀ ਪਰੋਂਠੀ ਘਟ ਲਾਈਕ ਕਰਦਾ ਓ ਵੀ ਸਿਪਰੋ ਚੀ ਜਾਦਾ ਖੁਸ਼ ਹੋ ਕੇ ਖਾਂਦੈ। ਹੂੰ, ਨਵੀਆਂ-ਨਵੀਆਂ ਅਨੀਆਂ ਚੀਜ਼ਾਂ, ਆ ਗਈਆਂ।
ਹਾਂ ਜੀ, ਵੀ ਗਰਮੀ ਚ ਤਾਂ ਹੋਣ ਜਿਵੇਂ ਡਿ੍ੰਕਸ ਵਗੈਰਾ ਜਾਦਾ ਪੀਤੀਆਂ ਜਾਂਦੀਆਂ ਨੇ, ਕੋਈ ਨਿੰਬੂ ਪਾਣੀ ਵਗੈਰਾ ਬ, ਬਣਾ ਲੇਆ ਕੋਈ ਸੁਕੈਸ਼ ਬਣਾ ਲੇਆ, ਹੈਨਾ ਕੁਛ ਹੋਰ ਬਣਾ ਲੇਆ ਤਾਂ ਫੇਰ ਏ ਜਾਦਾ ਡਿ੍ੰਸ ਏ ਜਾਦਾ ਪੀਣੇ ਗਰਮੀ ਚ ਤਾਂ ਰੋਟੀ ਤਾਂ ਘੱਟ ਥੋੜੀ ਖਾਧੀ ਜਾਦੀ ੲੈ।
ਹਾਂਜੀ, ਸਈ ਕੈ ਰੇ ਓ ਜੀ।
ਖਾ ਲੇ ਓ ਵੀ ਵਧੀਆ ਰੈੰਦਾ ਏ, ਬੋਡੀ ਵੀ ਸਈ ਰੈੰ
ਹਾਂ। ਅੱਜ-ਕੱਲ ਤਾਂ ਔਨਲਾਈਨ ਈ ਬੜੇ ਵਧੀਆ-ਵਧੀਆ ਟਸਟੇਟ ਕੋਂਟੀਨੈਂਟਲ ਕੋਈ ਵੀ ਡਿਸ਼ਿਸ ਖਾਵਾਓ ਤੇ ਬ, ਬੜੀ ਵਧੀਆ-ਵਧੀਆ ਓਨਾਂ ਦੀ ਦੱਸ-ਦੱਸ ਤਰਾ ਦੀਆਂ ਰੈਸਪੀਸ਼ ਆ ਜਾਣੀ ਬਣਾਉਣ ਦੇ ਤਰੀਕੇ, ਘਰ ਈ, ਬੌਤ ਕੁਛ ਬੱਣ ਜਾਂਦਾ ਘੱਰ ਈ
ਹਾਂਜੀ, ਹੁਣ ਸਰਦੀਆਂ ਚ ਕੋਈ ਪਿੰਨੀਆਂ ਵਗੈਰਾ ਬਣਾ ਲਈ, ਬਣਾ ਲਈ ਦੀਆਂ, ਗਜਰੇਲਾ ਵਗੈਰਾ ਬਣਾ ਲਈ ਦਾ ਏ। ਓ ਵੀ ਖਾ ਲੈਂਦੇ ਖੁਸ਼ ਹੋ ਕੇ, ਹੋਰ ਕੇਆ
ਓ ਤਾਂ ਵੇ ਚੈ ਹੇ ਜਿ ਚੀਜ਼ਾਂ ਅਪਾ ਬੋ ਖੁਸ਼ ਹੋ ਕੇ ਖਾਂਦੇ, ਮਿੱਠਾ ਤਾਂ ਜਿੰਨਾ ਮਰਜ਼ੀ ਖਲਾ ਦੋ ਏਨਾਂ ਨੂੰ।
ਹਾਂਜੀ।
ਹਾਮ ਤੁਸੀਂ ਕੀ ਬਣਾ ਲੈਂਦੇ ਓ? ਤਵਾਡੀ ਅ ਕੀ ਕੈੰਦੇ ਫੇਵਰੇਟ ਡਿਸ਼ ਕੇੜੀ ੲੈ?
ਬਣਾ ਤਾਂ ਮੀਨਸ ਹਰ ਏਕ ਚੀਜ਼, ਖਾ ਵੀ ਹਰ ਏਕ ਈ ਲਈ ਦੀ ੲੈ, ਕੋਈ ਏਦਾਂ ਨੀ ਵੀ ਕੁਛ ਨਈ ਖਾਣਾ ਹੈਗਾ, ਹਰੇਕ ਕੇ ਖਾ ਲਈ ਦੀ ੲੈ, ਕਿੳਕਿ ਹਰੇਕ ਡਿਸ਼ ਦੇ ਵਿੱਚ ਦੇਖੋ ਹੋ ਕੋਛ ਵੀ ਹੁੰਦਾ ਏ ਹਨਾ, ਲੱਗ-ਲੱਗ ਤਰਾਂ ਦੇ ਪ੍ਰੋਟੀਨ, ਵਿਟਾਮਿਨਸ ਆਪਾਂ ਨੂੰ ਮਿਲਦੇ ਐ। ਤਾਂ ਹਰ ਏਕ ਸਬਜ਼ੀ ਵਗੈਰਾ ਵੀ ਸਾਰਾ ਕੁਛ ਖਾਣਾ ਚਾਈਦਾ ਏ।
ਹਾਂਜੀ।
ਪਾਂ ਜਿੱਦਾ ਹੈਬਿਟ ਪਾਵਾਂਗੇ, ਬੱਚੇ ਵੀ ਉੱਦਾਂ ਦੇ ਫਿਰ ਬੱਣ ਜਾਂਦੇ ਐ।
ਜੀ ਪੌਸ਼ਟਿਕ ਬੋਤ ਜ਼ਰੂਰੀ ਏ ਖਾਣਾ ਨਾ। ਐਵੇਂ ਤਾਂ ਕੁਛ ਵੀ ਬੰਦਾ ਖਾ ਲੇ। ਹੁਣ ਜਿਵੇਂ ਅਪਾਂ ਘੱਰ ਵੀ ਪੀਜ਼ਾ-ਪੂਜਾ ਵੀ ਜੇ ਬਣਾਈਏ ਅ, ਅਪਣਾ ਟੇਸਟ ਬਣਾਈਏ ਤੇ ਜਾਦਾ ਕੋਸ਼ਿਸ਼ ਕਰਦੇ ਹਾਂ ਕਿ ਆਟਾ ਜਾਦਾ ਯੂਸ ਕਰੀਏ।
ਹੋਰ ਕੀ, ਅੋ ਅੱਜ-ਕੱਲ ਤਾਂ ਹਾਂਜੀ ਏਦਾਂ ਏ ਵੀ ਅੱਜ-ਕੱਲ ਤਾਂ ਹੁਣ ਔਵਨ ਵਗੈਰਾ ਹੁੰਦੇ ਨੇ ਹਰੇਕ ਘੱਰ ਚ ਚਲੋ ਔਵਨ ਚ ਵਧੀਆ ਬੇ ਕ ਹੋ ਜਾਦੀ ੲੈ ਚੀਜ਼ ਹਜੇ ਗੈਸ ਚ ਥੋੜਾ ਜਾ ਔਖਾ ਲੱਗਦਾ ਬਟ ਓਵਨ ਚ ਵਧੀਆ ਹੋ ਜਾਂਦੀ ਐ।
ਹਾਂਜੀ। ਗੈਸ ਦਾ ਵੀ, ਗੈਸ ਤੇ ਵੀ ਬੰਣ ਤਾਂ ਜਾਂਦਾ ਪਰ ਓ ਮਤਲਬ ਟਾਈਮ ਜਾਦਾ ਲੈਂਦਾ ਨਾ। ਏਕ ਪ੍ਰੋਬਲਮ ਆ ਜਾਂਦੀ ੲੈ ਥੋੜਾ। ਓ ਗੱਲ ਇਸਰਾ ਤੁਸੀ ਟਾਈਮਰ ਲਗਾਓ ਕਿ ਬਸ, ਬਾਕੀ ਦੇ ਹੋਰ ਕੰਮ ਤੁਸੀਂ ਓਨੀ ਦੇਰ'ਚ ਕਰਲੋ। ਕਰਤਾ ਵੀ ਇੰਨੇ ਟਾਈਮ ਤੇ ਜ ਗੈਸ ਤੇ ਜਿਆਦਾਤਰ ਧਿਆਨ ਇੱਧਰ-ਉੱਧਰ ਹੋਇਆ ਨੀ ਕਿ, ਸੜਨ ਦੇ ਚਾਂਸਿਸ ਸ਼ੁਰੂਆਤ ਜਾਂਦੇ ਨੇ, ਫਿਰ ਓ ਮਨ ਖਰਾਬ ਹੋਂਦੈ।
ਥੋੜਾ ਹੀਟ ਜਿਆਦਾ ਹੋਜਵੇ, ਤਾਂ ਹੋ ਜਾਂਦਾ ਫਿਰ।
ਹਾਂਜੀ, ਉਹੀ ਮੈਂ ਕਹਿ ਰਹੀ ਆ, ਥੋਨੂੰ ਉੱਥੇ ਆਪਣੇ-ਆਪ ਈ ਟੈਂਪਰੇਚਰ ਵਗੈਰਾ ਸਭ ਅਪਣੇ-ਆਪ ਲੈ ਲੈਂਦਾ। ਅ ਬਾਨੇ ਹੋ ਮੈ ਹੋਗਿਆ, ਮਾਈਕ੍ਰੋਵੇਵ ਹੋਗਿਆ, ਅਪਣੇ-ਆਪ ਲੈਂਦਾ ਫਿਰ ਤੇ ਤੁਹਾਨੂੰ ਮੈਂਟੇਨ ਕਰਨਾ ਪੈਂਦਾ, ਕਿ ਹੈਗਾ ਕਿਚਨ ਕਿ ਨਹੀਂ।
ਹਾਂਜੀ।
ਹੂੰ।
ਹੁਣ ਕਈ ਬੱਚੇ ਹੁੰਦੇ ਦੇਖੋ, ਜਿਵੇਂ ਬਾਹਰਲਾ ਵਗੈਰਾ ਜ਼ਿਆਦਾ ਖਾਂਦੇ ਆ ਨਾ, ਇਨੇ ਛੋਟੇ-ਛੋਟੇ ਵੀ ਇੰਨੇ ਹੈਲਥੀ ਹੁੰਦੇ, ਮੋਟੇ ਵਗੈਰਾ ਹੁੰਦੇ ਆ। ਕਿੰਨੇ ਮੀਨਜ? ਜ਼ੋ ਉਹ ਲੱਗਦੇ ਆ ਹਨਾ ਵੀ ਬੱਚੇ ਦੀ ਚਲੋ ਸਿਹਤ ਸਹੀ ਹੋਵੇ ਤਾਂ ਸਹੀ ਰਹਿੰਦਾ ਬੱਚਾ ਵੀ, ਅੱਗੇ ਜਾਕੇ ਵੀ ਪ੍ਰੋਬਲਮਸ ਨਹੀ ਆਂਦੀਆਂ ਵੱਡੇ ਹੋਕੇ ਵੀ, ਹੁਣ ਇੰਨੇ ਛੋਟੇ ਬੱਚੇ ਬੱਚੇ ਤੇ ਇੰਨਾ ਜ਼ਿਆਦਾ ਮ੍ਹੋਟਾਪਾ ਹੋਏ ਹੋਏਗਾ ਤਾਂ ਫਿਰ ਅੱਗੇ-ਅੱਗੇ ਜਾਕੇ ਤਾ ਫਿਰ ਬਹੁਤ ਦਿੱਕਤ ਆਏਗੀ ਹਨਾ, ਬੱਚਿਆਂ ਨੂੰ ਵੀ। ਵੀ ਓਈ ਵੀ, ਜੰਕ ਫੂਡ ਥੋੜਾ ਘੱਟ ਯੂਜ ਕਰਨਾ ਚਾਹੀਦਾ ਏ ਕਿ, ਜੰਕ ਫੂਡ ਯਾ ਜ਼ਿਆਦਾ ਨੀ ਯੂਜ ਕਰਨਾ ਚਾਹੀਦਾ ਹੈਗਾ ਬਾਹਰਲਾ। ਜੇ ਹੁਣ ਬਰਗਰ ਵਗੈਰਾ ਖਾਂਨੇ ਆ ਨਾ, ਬਰਗਰ ਵਗੈਰਾ ਵੀ ਬਹੁਤ ਖਰਾਬ ਕਰਦਾ ਏ।
ਹਾਂਜੀ, ਛੱਤੀ ਸੌ ਬਿਮਾਰੀਆਂ ਲੱਗਦੀਆਂ ਨੇ ਸਭ ਤੋਂ ਪਹਿਲਾਂ ਤਾਂ ਮੋਟਾਪਾ ਹੀ ਇਹਨਾਂ ਜਾਦਾ ਆਂਦਾ
ਹੋਰ ਕਿਆ, ਫੈਟ ਚੜ ਜਾਂਦਾ ਏ ਬੋਡੀ ਤੇ।
ਹਾਂਜੀ‌। ਕਰਦੇ ਛੋਟੇ-ਛੋਟੇ ਬੱਚਿਆਂ ਨੂੰ ਹੁਣ ਦੇਖਲੋ ਕਿਵੇਂ, ਬਿਮਾਰੀਆਂ ਲੱਗਦੀਆਂ ਨੇ, ਹਾਰਟ ਅਟੈਕਸ ਵਗੈਰਾ ਆਣ ਲੱਗ ਗਏ ਨੂੰ
ਹਾਂਜੀ, ਓਹੀ ਤਾਂ ਵੀ ਹੁਣ ਐਦਾਂ ਵੀ ਕੋਈ ਪਿਓਰਟੀ ਨਹੀਂ ਨਾ ਹੈਗੀ ਚੀਜ਼ਾਂ ਦੇ ਵਿੱਚ, ਪਿਓ ਬਿਲਕੁਲ ਨਹੀਂ ਹੈਗੀ, ਕੋਈ ਸਬਜ਼ੀਆਂ ਵਗੈਰਾ ਆਪਾਂ ਯੂਜ ਕਰਦੇ ਆਂ, ਉਹ ਵੀ ਨੀ ਆਪਾਨ ਨੂੰ ਪਤਾ ਵੀ ਪਿਓਰ ਹੈ ਯਾ ਨਹੀਂ, ਹੁਣ ਸੋਇਲ'ਚ ਵੀ ਕੈਮੀਕਲ ਯੂਜ ਕੀਤੇ ਜਾਂ ਜਿੱਥੇ ਲਗਾਂਦੇ ਆ ਹਨਾ, ਇਹੀ ਤਾਂ ਹੈ ਨਾ, ਵੀ ਕੈਮੀਕਲ ਬੇਸਡ ਜੋ ਹੋਗਿਆ, ਸਾਰਾ ਕੁਛ ਏ।
ਹਾਂਜੀ। ਪਿਓਰਟੀ ਵੀ ਨਹੀਂ ਰਹੀ ਐ, ਤੇ ਫਿਰ ਜ਼ਿਆਦਾਤਰ ਜੰਕ ਫੂਡ ਵਗੈਰਾ ਹੀ ਆਪਾਂ ਯੂਜ ਕਰ ਸਕ ਬੱਚੇ ਵੀ ਖਾਣ ਲੱਗਗੇ ਨੇ, ਬੜੇ ਵੀ ਖਾਣ ਲੱਗਗੇ ਨੇ ਕੇ ਖਿਲਾਂਂਦੇ ਤਾਂ ਵੱਡੇ ਈ ਨੇ ਨਾ, ਛੋਟਿਆਂ ਨੂੰ ਤਾਂ ਉਹੀ ਏ।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
ਜੋ ਤੁਸੀਂ ਖਵਾਓਗੇ, ਖਿਲਾਓਗੇ ਉਹੀ ਬੱਚੇ ਨੇ ਕਰਨਾ।
ਉਹੀ ਵੀ, ਜੋ ਆਪਾਂ ਬੱਚੇ ਨੂੰ ਸਿਖਾਵਾਂਗੇ ਬੱਚੇ ਨੇ ਤਾਂ ਉਹੀ ਸਿੱਖਣਾ ਏ। ਜੋ, ਜੇ ਆਪਾਂ ਪਹਿਲਾਂ ਈ ਬੱਚੇ ਦੀ ਹੈਬਿਟਸ ਵਧੀਆ ਰੱਖਾਂਗੇ, ਵਧੀਆ ਉਹਨੂੰ ਖਾਣਾ-ਪੀਣ ਦਾ ਵੀ ਧਿਆਨ ਰੱਖਾਂਗੇ ਪ੍ਰੌਪਰ, ਫਿਰ ਬੋਡੀ ਵੀ ਸਹੀ ਰਹੇਗੀ, ਬੱਚਾ ਵੀ ਫਿਟ ਰਹੇਗਾ।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
ਨਾਲ ਭੇਜ ਜਦੋਂ ਬੱ ਬੱਚਾ ਬਿਮਾਰ ਹੁੰਦਾ ਤਾਂ ਪੇਰੈਂਟਸ ਨੂੰ ਜਿਆਦਾ ਪ੍ਰੋਬਲਮ ਆਂਦੀ ਆ ਉਹੀ ਤਾਂ ਹੈ ਵੀ ਚਲੋ ਬੱਚੇ ਜੇੜਾ ਬੱ ਚਾ ਫੇਸ ਕਰਦਾ ਓ ਤਾਂ ਅਲੱਗ ਹੁੰਦੀ ਆ ਫੇਰ ਪੇਰੈਂਟਸ ਤੋਂ ਦੇਖ ਵੀ ਨੀ ਹੁੰਦਾ ਵੀ ਬੱਚਾ ਬਿਮਾਰ ਐ।
ਏਹੀ ਹੋ ਜਾਂਦਾ ਵੀ ਇ ਤੋਂ ਵਧੀਆ ਵੀ ਪਹਿਲਾਂ ਈ ਕੇਅਰ ਕਰੋ ਤੁਸੀਂ ਵੀ ਮੀਨਜ਼ ਘਰ ਏ ਟਰਾਈ ਕਰਿਆ ਕਰੇ ਓ। ਫੂਡ ਵਗੈਰਾ ਜੋ ਵੀ ਬਣਾਣਾ ਏ ਹੈਨਾ ਬਾਕੀ ਇੱਕ-ਦੂਸਰੇ ਨਾਲ ਆਪਾਂ ਮਿਲ ਕੇ ਰੈਸਪੀ ਵਗੈਰਾ ਵੀ ਸ਼ੇਅਰ ਕਰ ਸਕਦੇ ਐ, ਜਦੋਂ ਵੀ ਜ਼ਰੂਰਤ ਹੋਈ ਹੋਰ ਕੇਆ।
ਹਾਂਜੀ। ਨਈ ਬੱਚਿਆਂ ਦਾ ਧਿਆਨ ਤਾਂ ਆਪ ਨੂੰ ਅੱਜ ਰੱਖਾਂਗੇ ਤਾਂ ਈ ਕੱਲ ਨੂੰ ਆਪਣਾ ਧਿਆਨ ਰੱਖ ਸਕ
ਆ ਹਾਂਜੀ ਹੋਰ ਕੀ ਠੀਕ ਐ ਜੀ ਹਾਂਜੀ।
ਹਾਂਜੀ ਓਕੇ ਜੀ ਸ ਸ਼੍ਰੀ ਕਾਲ ਜੀ।
ਸ ਸ਼੍ਰੀ ਕਾਲ ਜੀ।